ਹੈਲੋ, ਹਾਂਜੀ ਵਧੀਆ। ਠੀਕ-ਠਾਕ।
ਹੋਰ ਘਰ ਸਭ ਕਿੱਦਾਂ?
ਹਾਂਜੀ ਸਾਰੇ ਵਧੀਆ। ਬਸ ਐਵੀਂ। ਕੁਛ ਨੀ ਹੁਣ ਮੈਂ ਕੰਮ ਨੂੰ ਹੱਥ ਪਾਵਾਂਗੀ।
ਹਲੇ ਗਿਆਰਾਂ ਤਾਂ ਵੱਜ ਗਏ।
ਹਾਂ ਥੋੜ੍ਹਾ ਲੇਟ ਥੋੜਾ ਲੇਟ ਉੱਠ ਉੱਠਦੇ ਹਾਂ ਥੋੜਾ ਲੇਟ ਉੱਠਦੇ ਆ। ਮੈਂ ਹੁਣ ਚਾਹ ਅ ਅ ਮੈਂ ਚਾਹ। ਪੀਕੇ ਹਟੀ ਆ ਹੁਣ ਬਸ। ਥੋੜਾ ਜਿਹਾ ਕੰਮ ਵਗੈਰਾ ਕਰੂੰਗੀ। ਫਿਰ ਮੈਂ ਪੜ੍ਹਨ ਬੈਠੂੰਗੀ ਨਾ ਕੇ ਉਸ ਤੋਂ ਬਾਅਦ। ਤੇ ਦੁਪਿਹਰ ਟਾਈਮ ਤਾਂ ਵੀ। ਦੁਪਹਿਰ ਦੇ ਟਾਈਮ ਤਾਂ ਨੀ ਬਾਹਰ ਜਾਣਾ ਮੈਂ ਧੁੱਪ ਚ ਤਾਂ ਨੀ ਨਿਕਲਣਾ ਸ਼ਾਮ ਨੂੰ ਕੱਲ ਸ਼ਾਮ ਮੈਂ ਪੂਰੀ ਦ ਮਤਲਬ ਦੇਖ ਲਿਆ ਦੁਪਹਿਰ ਤੋਂ ਬਾਅਦ ਪੂਰੀ ਸ਼ਾਮ ਮੈਂ ਸਾਡੇ ਉਰੇ ਮਗਰ ਘਰ ਪੈ ਰਿਹਾ ਨਾ ਕੋਠੀ ਮਗਰ। ਤੇ ਬਈ ਉਹ ਹਲੇ ਮਤਲਬ ਨਾ ਹਲੇ ਨਿਉਂ ਭਰੀ ਆ ਉਹਨਾਂ ਨੇ? ਥੋੜੀਆਂ ਜਿਹੀਆਂ ਇੱਟਾਂ ਉੱਥੇ ਰੱਖੀਆਂ ਨੇ ਮੈਂ ਉੱਥੇ ਬੈਠ ਕੇ ਨਾ ਪੂਰਾ ਵਿਊ ਇੰਜੋਏ ਕਰਿਆ । ਇੰਨਾ ਸੋਹਣਾ ਪੂਰਾ। ਮਤਲਬ ਨਾ ਵਧੀਆ ਬਹੁਤ ਸੋਹਣਾ ਲੱਗ ਰਿਹਾ ਸੀਗਾ ਇੰਨੀ ਠੰਡੀ ਹਵਾ ਕੱਲ ਬੱਦਲ ਸੀ ਨਾ।
ਹਾਂ ਕੱਲ੍ਹ ਬੱਦਲਵਾਈ ਹੈਗੀ ਸੀ। ਪਰ ਆਏ ਆ ਹਾਲੇ ਮੀਂਹ ਮੂੰ। ਤਾਂ ਦੱਸਿਆ ਨੀ ਹੋਇਆ?
ਯਾਰ ਮੀਂਹ ਪ ਮੀਂਹ ਜੇ ਪਿਆ ਨਾ। ਸਾਡੇ ਮੀਂਹ ਤਾਂ ਬਹੁਤ ਪਿਆ ਸਾਡੇ ਪਤਾ ਅਸੀਂ ਹੁਣ ਜੋ ਟਾਕਿਆ ਮੋਰੀਆਂ ਲਵਾਇਆ ਸੀ ਨਾ। ਘਰ ਚ ਸਾਡੇ ਮੈਕ ਵਾਲੀਆਂ ਜੋ ਮੋਰੀਆਂ, ਤੇ ਉਹਨਾਂ ਦੇ ਵਿੱਚੋਂ ਵੀ ਪਾਣੀ ਆ ਗਿਆ ਯਾਰ ਕੋ। ਕੀ ' ਚ ਮੰਮੀ ਤਾ ਐਨਾ। ਸ਼ੀਸ਼ੇ ਸਾਰਾ । ਕੁਛ ਪ੍ਰੋਪਰ ਲਵਾਇਆ ਸੀਗਾ। ਤੇ ਫੇਰ ਅਸੀਂ ਮੈ ਮਤਲਬ ਮੈਲਾ ਵੀ। ਹਾਂ ਮੈਂ ਵੀ ਮਹਿਲਾਂ ਫੋਨ ਕਰਕੇ ਪੁੱਛਿਆ ਵੀ ਸੋਡੇ ਆਇਆ ਉਹ ਕਹਿੰਦੇ ਵੀ ਸਾਡੇ ਵੀ ਆ ਗਿਆ ਕਿਉਂਕਿ ਸਾਡੀ ਜੋ ਹਨੇਰੀ ਸੀ? ਤੇ ਜਿਹੜਾ ਮੀਂਹ ਸੀਗਾ ਨਾ ਉਹ। ਪਿੱਛੋ ਬੈਕ ਸਾਈਡ ਤੋਂ ਆਇਆ ਕੋਠੀ ਦੇ।
ਅੱਛਾ ਫੇਰ ਉਹ ਫੇਰ ਤਾਂ ਆਊਗਾ ਹੀ ਆਊਗਾ? ਸਾਡੇ ਵੀ ਆਏ ਆ ਜਾਂਦਾ ਹੈਗਾ ਜਦੋਂ ਬਾਛੜ ਅੰਦਰ ਨੂੰ ਆਉਂਦੀ ਹੈ ਗੀ ਫਿਰ ਤਾਂ ਮੱਲੋ ਮੱਲੀ ਮੀਂਹ ਅੰਦਰ ਆਊਗਾ।
ਫੇਰ ਉਹ ਪਿੱਛੋਂ ਬੈਕ ਸਾਈਡ ਤੋਂ ਬਾਛੜ ਉਹਦੀ ਮਤਲਬ ਮੰਮੀ ਕਹਿੰਦੇ ਵੀ ਪਿੱਛੋਂ ਦੀ ਹੈ ਕੋਠੀ ਦੇ। ਤਾਂ ਕਰਕੇ ਵੀ ਮੀਂਹ ਆ ਗਿਆ ਅੰਦਰੋਂ ਹੂੰ ਮੋਰੀਆਂ ਕਣੀਉ ਬਾਕੀ ਮੈਨੂੰ ਮੇਰੇ ਭਾਈ ਨੇ। ਕਿਆ ਵੀ ਤੁਹਾਡੇ ਫੈਵੀ ਕੋਲ ਘੱਟ ਲਾਈ ਇਹਨਾਂ ਸ਼ੀਸ਼ਿਆਂ ਚ ਮੈਂ ਕਿਹਾ ਆਏ ਕਿਵੇਂ ਪੋਸੀਬਲ ਹੈ ਫੈਵੀ ਕੋਲ । ਫੈਵੀਕੋਲ ਇੰਨੀ ਸੀ ਫੈਵੀਕੋਲ ਤਾਂ ਉਹਨੇ ਪ੍ਰੋਪਰ ਲਾਈ ਆ ਗਿਆ ਬਾਕੀ ਸ਼ੀਸ਼ਾ ਕਿਹੜਾ ਕੋਈ ਹੱਲ ਦਾ ਵਿੱਚੋਂ। ਜਦੋਂ ਹੱਥ ਆਏ ਲਾਉਣੇ ਆ ਸ਼ੀਸ਼ਾ ਹੱਲੇ ਨਾ ਜੇ ਫੈਵੀਕੋਲ ਨਾ ਹੋਵੇ ਪ੍ਰੋਪਰ ਸਾਡੇ ਕੋਲ ਪਾਈਏ।
ਉਸ ਤੋਂ ਪਹਿਲਾਂ ਉਹਨਾਂ। ਨਾ ਉਸ ਤੋਂ ਅਗਲੇ ਦਿਨ ਹਨੇਰੀ ਮੀਂਹ ਆਇਆ ਸਵੇਰੇ ਗੜੇ ਗੁੜੇ ਪਏ ਨੇ ਗੇ।
ਸੋਡੀ ਸਾਈਡ ਪਏ ਨੇ ਗੜੇ।
ਹਾਂ ਉਦਣੇ ਪਏ ਨੇ
ਮੈਂ ਪੜੋ ਕੀਤਾ ਸੀ ਹਾਂ ਮੈਂ ਕੀਤਾ ਤਾਂ ਸੀ ਫੋਨ ਮੇਰੀ ਭੂਆ ਨੂੰ ਉਹ ਪੜ੍ਹੋ ਤੇ ਉਹ ਕਹਿੰਦੇ ਵੀ ਸਾਡੇ ਏਰੀਏ ਦੇ ਵਿੱਚ ਤਾਂ ਕੋਈ ਖਾਸ਼ਮੀਹ ਆਇਆ ਨਹੀ
ਮੈਂ ਤੈਨੂੰ ਦੱਸਦੀ ਹ ਉੱਧਣੋਂ ਸਵੇਰੇ ਸਵੇਰੇ ਪਏ ਨੇ ਇਹ ਤਾਂ ਯਾਰਏ ਹੁੰਦਾ ਹੈ ਗਗਾ ਕਈ ਵਾਰ ਵੀ ਇੱਕ ਪਿੰਡ ਛੱਡ ਕੇ ਦੂਏ ਪਿੰਡ ਸਾਫ਼ ਪਿਆ ਹੁੰਦਾ ਉਹ ਤਾਂ ਫੇਰ ਕਿੰਨੀ ਦੂਰ ਪਿੰਡ ਹੁੰਦੇ ਹੁੰਦੇ ਨੇ
ਹੂ ਇਹ ਵੀ ਆ
ਉੱਦਣ ਸਾਡੇ ਸਵੇਰੇ ਗੜੇ ਰੁੜੇ ਪਏ ਨੇ ਫੁੱਲ ਪਿਆ ਮੀਂਹ ਮ ਲਵੈਣ ਪੁਰਾ ਓਕੇ ਰਿਪੋਰਟ
ਅੱਛਾ-
ਸਾਡੇ ਤੋਂ ਯਾਰ ਹਨੀਰੀ ਬਹੁਤ ਜ਼ਿਆਦਾ ਆਈ ਸੀ। ਸਾਡੇ ਤਾਂ ਨਾ ਮੈਨੂੰ ਐਂ ਡਰ ਲੱਗੇ ਕੰਧ ਦੇ ਉੱਤੇ ਨਾ ਡਿਗਰੀ ਕਿਤੇ ਦਰਖਤ ਸਾਡੇ ਨਾ ਅਰਜਨ ਦਰੱਖਤ ਤਾਂ- ਗੇਟ ਬਾਹਰ ਤੇ ਬਈ ਉਹ ਇੰਨਾ ਹੀਲ ਰਿਹਾ ਸੀ। ਸੀਗਾ ਹਨੇਰੀ ਚਝਿੱੱਖੜ ਨਾਲ ਭਈ ਇਸ ਤਾਂ ਡਰ ਗਈ ਮੈਂ ਤੇ ਮੰਮੀ ਤਾਂ ਅਸੀ ਸੋਚ ਚਵੀ- ਤਾਂ ਫੇ ਇਹਨੂੰ ਇਦਾਂ ਕਟਵਾਉਣਾ ਪਊਗਾ ਉੱਧਰ ਤੂੰ ਵੜਾਣਾ ਪਊਗਾ ਕਿਉ ਜੇ ਕੰਧ ਦੇ ਉੱਤੇ ਡਿੱਗਿਆ ਨੁਕਸਾਨ ਹੋਜੂਗਾ ਨਾ ਫਿਰ ਹੁਣ ਵਧੀਆ ਖੜਾ ਵਾ ਉਧਣ- ਉਧਣ ਬਹੁਤ ਜ਼ਿਆਦਾ ਨਜਾਇਜ਼ ਨਹੀ ਰਹੀ। ਸੀ ਗੀ ਐਂ ਲੱਗ ਰਿਹਾ ਸੀ ਵੀ ਡਾਹ ਕੇ ਲੈਜੂਗੀ
ਨਿਯਜ ਹਾਨੇਰੀ ਮੈਂ ਤੈਨੂੰ ਦੱਸਦੀ ਹਾਂ ਹਨੇਰੀ ਤੇ ਇੰਨੀ ਕੂਫ ਪੈਂਦੀ ਹੈ। ਵੀ ਪਿਛਲੀ ਵਾਰੀ ਪਿਛਲੇ ਸਾਲ ਆ ਅਸੀਂ ਜਿਹੜਾ ਛੱਡ ਜਾਣੀ ਹਾ ਜਦੋਂ ਆਪਾਂ ਮਿਲੇ ਸੀ ਨੀਚੇ ਸ਼ੈਡ ਹੈ। ਉਹਦੀਆਂ ਚਾਦਰਾਂ ਵੀ ਉਡ ਗਈਆਂ। ਗੀਆਂ ਸੀ ਆਂ-
ਵੇਸੇ ਤੁਹਾਡੀਆਂ ਚਾਦਰਰਾਾਂ ਹੀ ਉੱਡੀਆਂ ਸਾਡੀ ਕੰਧ ਡਿੱਗੀ ਦੋ ਤਿੰਨ ਵਾਰ ਹਨੇਰੀ ਨੇ ਦੋ ਵਾਰ ਕੰਧ ਡਾ ਧਾਤੀ ਸੀ ਸਾਡੀ ਇੱਕ ਸਾਲ ਪਹਿਲਾਂ ਜਿੱਦਣ ਪੂਰੇ ਦੁਨੀਆਂ ਦੇ ਵਿੱਚ ਹਨੇਰੀ ਆਈ ਸੀ ਜਦੋਂ ਜਦੋਂ ਟੈਂਕੀਆਂ ਦੇ ਤੇ ਚੜ੍ਹ ਗਈਆਂ ਸੀਗੀਆਂ ਹਾਂ ਕੀ ਕਹਿੰਦੇ ਹੁੰਦੇ ਨੇ ਆਪਣੇ ਹਣਾ
ਕੰਧ ਦੀ ਤਾਂ ਮੈਂ ਤੈਨੂੰ ਦੱਸਦੀ ਹਾਂ ਕੰਧ ਨੂੰ ਜਦੋਂ ਸਪੋਰਟ ਨਹੀਂ ਹੋਊਗੀ ਆਲੇ ਦੁਆਲੇਓ ਉਦੋਂ ਡਿੱਗੂਗੀ ਉਹ ਡਿੱਗੂਗੀ ਤੁਹਾਡੀ ਕੰਧ ਵੱਡੀ ਹੋਣ
ਕੰਧ ਵੱਢਡੀ ਸੀ ਹੁਣ ਕੀ ਨਾ ਸੀ ਕੰਧ ਛੋਟੀ ਕੱਢੀ ਹੈ ਤੇ ਥੱਲੇ ਨਾ ਇਹਨੂੰ ਪ੍ਰੋਪ ਪਰ ਸਪੋਰਟ ਲਾਈਏ ਲੋਕ ਵਗੈਰਾ ਪੂਰਾ ਲਾਇਆ ਮਿੱਟੀ ਲਾਈਏ ਪੂਰੀ ਪ੍ਰੋਪਰ ਵੀ ਕੰਧ ਨਹੀਂ ਹੁਣ ਡਿਗ ਸਕਦੀ
ਹਾਂ ਮੇਰੇ ਭੂਆਕਿਆਂ ਨਾਲ ਮੇਰੇ ਭੂਆ ਕੇ ਲਗਾਤਾਰ ਤਿੰਨ ਚਾਰ ਵਾਰ ਹੀ ਹੋਇਆ ਉਹਨਾਂ ਦੀ ਕੰਧ ਕਿਉਂ ਪਿੱਛੇ ਖੇਤ ਆ ਜਾਂਦੇ ਸੀਗੇ ਪਿੱਛੇ ਸਪੋਰਟ ਨਹੀਂ ਹੁੰਦੀ ਸੀ, ਬਸ ਤਾਂ ਹੀ ਇ ਹੀ ਚੱਕਰ ਪੈਂਦਾ ਹੁੰਦਾ ਕੰਧ ਉਹਨਾਂ ਦੀ ਵੱਡੀ ਸੀ ਫਿਰ ਉਹਨਾਂ ਨੇ ਹੁਣ ਛੋਟੀ ਕੰਧ ਕੱਢੀ ਕੁੜੀਐ
ਨਾ ਕੰਧ ਛੋਟੀ ਕੱਢੇ ਤੇ ਨਾ ਪੂਰੀ ਮਿੱਟੀ ਲਾਵੇ ਕੰਧ ਦੇ ਆਲੇ ਦੁਆਲੇ ਐਨ ਪ੍ਰੋਪਰ ਤੇ ਨਾਂ ਕੰਧ ਨੂੰ ਸੀਮਿੰਟ ਕਰੇ ਸਾਡੀ ਕੰਧ ਸੀਮਿੰਟ ਤਾਲੀ ਨਈਂ ਸੀ ਦੂਜੀ ਸੀਗੀ।
ਗਾਰੇ ਵਾਲੀ ਹੋਊਗੀ।
ਸੀਮਿੰਟ ਚ ਕੱਢੀ ਸੀ, ਸੀਮਿੰਟ ਦਾ ਮਸਾਲਾ ਘੱਟ ਲਾਇਆ ਉਹਨਾਂ ਨੇਂ। ਮਿਸਟਰ ਨਈਂ
ਉਹ ਬਈ ਮਿਸਤਰੀ ਤਾਂ ਬਹੁਤ, ਬਹੁਤ ਬੇਕਾਰ ਕੰਮ ਕਰਦੇ ਨੇਂ ਸਾਡੇ ਫਰਸ਼ ਦਾ ਮੈਨੂੰ ਪਤਾ ਵੀ ਜਿਹੜੇ ਮੱਝਾਂ ਵਾਸਤੇ ਬਵਾਏ ਹੋਏ ਨੇਂ ਉਹਨਾਂ ਦੀ ਹੁਣ ਨਿਕਲ ਰਹੀ ਆ ਕੋਲ ਨੀਂ ਬਸ ਮੌਸਮ ਖ਼ਰਾਬ ਹੋਇਆ ਸੀ। ਤੀ
ਹਂ
ਮੌਸਮ ਖ਼ਰਾਬ ਹੋਇਆ ਉਹਨਾਂ ਨੂੰ ਸਵੇਰ ਕੋਲ ਖੜ ਕੇ ਵੀ ਯਾਰ ਬੰਦਾ ਸਵੇਰ ਦਾ ਤੁਹਾਨੂੰ ਕਹਿ ਰਹੇ ਆ ਵੀ ਬਈ ਘਰ ਤੋਂ ਉੱਤੇ ਮੌਸਮ ਖਰਾਬ ਹੋ ਰਿਆ, ਮੌਸਮ ਖਰਾਬ ਹੋ ਰਿਆ, ਫਰਸ਼ਾਂ ਚੋਂ ਹਨਾਂ ਥੋੜ੍ਹਾ ਜਹਾ ਫਰਸ਼ ਟਿਕ ਜੂਗਾ ਜਦ ਆਪਾਂ ਸੀਮਿੰਟ ਪਾਉਂਣੇ ਆਂ। ਨਾਂ ਜੀ ਪੂਰਾ ਟਾਈਮ ਤੇ ਫੇਰਿਆ ਅੱਧੇ ਘੰਟੇ ਟੇ ਬਾਅਦ ਮੀਂਹ ਆ ਗਿਆ। ਜਿੰਨਾ ਕੁ ਸੁੱਕ ਗਿਆ, ਸੁੱਕ ਗਿਆ, ਬਾਕੀ ਸੀਮਿੰਟ ਉੱਤਰ ਗਿਆ। ਹੁਣ ਉਹ ਪੂਰਾ ਫਰਸ਼ ਮਿਨੂੰ ਲਗਦੇ ਦੁਆਰੇ ਉਹ ਕਰਾਉਣਾ ਪਊਗਾ।
ਕਿੰਨਾ ਨੁਕਸਾਨ ਹੋ ਗਿਆ। ਸੀਮਿੰਟ ਦਾ ਰੇਟ ਕਿੰਨਾ ਹੋ ਰਿਹਾ ਹੈਗਾ, ਨਾਂ ਬਈ ਤਾਂ ਬਹੁਤ ਕੰਮ ਗਲਤ ਐ, ਐ ਕਿਸੇ ਦਾ ਤੁਸੀਂ ਹਨਾਂ ਬਾਹਰ ਜਦਾ ਕੰਮ ਚੋਰ ਜੋ
ਕੰਮ ਚੋਰ ਫੁੱਲ ਫੁੱਲ ਫੁੱਲ ਕੰਮ ਚੋਰ ਦੀ ਉਹ ਤਾਂ ਫੁੱਲ ਨਾਂ ਉਹਨਾਂ ਨੇ ਜ਼ੀਰੋ ਲੈਵਲ ਬਣਾਇਆ ਟਾਈਲਾਂ ਦਾ ਫੁੱਲ ਕੰਮ ਚੋਰਦੀਏ ਜਿਨ੍ਹਾਂ ਤੋਂ ਪਹਿਲਾਂ ਸੀ। ਕੰਮ ਕਰਾਇਆ।
ਅੱਛਾ।
ਤਾਂ ਹੀ ਤਾਂ ਮੁੜ ਕਿ ਫਿਰ ਉਹ ਵਾੜੇ ਨਹੀਂ ਹੈਗੇ।
ਦੋ ਵਾਰ ਕੰਧ ਡਿੱਗੀ ਇੱਕ ਵਾਰ ਤਾਂ ਸਾਨ ਜਦੋਂ ਕੋਠੀ ਪਾਈ ਸੀ ਉਦੋਂ ਜਿਹੜੀ ਮਿਸਤਰੀ ਸੀ ਉਹਨਾਂ ਨੇ ਕੰਧ ਪਾਈ ਸੀਗੀ ਤੇ ਥੋੜਾ ਜਿਆ ਨਾਂ ਕੋਠ ਵੀਸ ਮਿੰਟ ਉੱਤਰ ਨੂੰ ਲੱਗ ਗਿਆ ਠੀਕ ਐ। ਇੱਕ ਤਾਂ ਫੇਰ ਇਹ ਕੋਠੀ ਸਾਹਮਣੇ ਪੈਂਦੀ ਐ ਨਾਂ ਆ ਮਗਰ ਦੀ ਬੈਕ ਸਾਈਡ ਕੰਧ ਵਗੈਰ੍ਹਾ ਵੀ ਨੀਂ ਇਹਨਾਂ ਨੇ ਹਲੇ ਉਹ ਕਰੀ ਹੈਗੀ ਤੇ ਸਾਹਮਣੇ ਫਰੰਟ ਤੋਂ ਪੂਰਾ ਐਣ ਜਿਹੜੀ ਉਹ ਸੀਗੀ ਕੰਧ ਸੀ। ਉਹ ਡਿੱਗੀ ਉਹ ਤੋਂ ਬਾਅਦ ਫੇਰ ਦੂਜੀ ਵਾਰ ਕਢਵਾਈ ਕੰਦ ਐਵੇਂ ਪਿੰਡ ਚੋਂ ਮਿਸਤਰੀ ਸੀਗਾ ਉਹਨੇ ਕੱਢਤੀ ਕੰੰਧ ਉਹ ਪਤਾ ਨੀਂ ਕਿਵੇਂ ਗਿਰ ਉਹ ਵੀ ਗਿਰ ਗਈ ਤੀਸਰੀ ਵਾਰ ਹੁਣ ਕਢਵਾਈਏ ਕੰਧ। ਕੰਨਾ ਨੂੰ ਹੱਥ ਲਾ ਕੇ ਮਿਸਤਰੀ ਚ ਲਿਖਵਾਇਆ। ਕੰਧ ਨੀ ਡਿੱਗਣੀ ਚਾਹੀਦੀ ਬਹੁਤ ਨੁਕਸਾਨ ਹੋ ਗਿਆ ਯਾਰ ਸੱਚੀ ਸਾਡਾ।
ਫਿਰ ਬੰਦੇ ਨੂੰ ਹੁੰਦਾ ਹੀ ਆ ਵੀ ਨੁਕਸਾਨ ਦੀ ਘਰ ਹੈ।
ਇਹ ਨੁਕਸਾਨ ਐ ਪਤਾ ਨੀ ਸਾਡੇ ਤੇ ਨੁਕਸਾਨ ਇਹ ਚੀਜ਼ਾਂ ਦਾ ਬਹੁਤ ਹੁੰਦਾ ਸੱਚੀ ਮਤਲਬ ਤੁਸੀਂ ਯਾਰ ਮਿਸਤਰੀ ਐਂ ਤਾਂ ਫਿਰ ਅਸੀਂ ਖੁਦੇ ਕਰ ਲੈਂਦੇ ਕੰਧ ਖੜੀ।
ਹਾਂ ਉਹੀ ਹੈਜੇ ਐਂ ਬਾਰ ਬਾਰ ਡੇਗਣੀ ਹੁੰਦੀ ਉਹੇ ਮਿਸਤਰੀ ਨੂੰ ਪੈਸੇ ਦਓ ਨਾਲੇ ਇੱਟਾਂ ਤੇ ਲਓ ਨਾਲੇ ਸਮਿੰਟਾਂ ਤੇ ਲਓ ਨਾਲੇ ਫੇਰ ਖਰਚਾ ਕਰੋ।
ਫੇਰ ਖਰਚਾ ਕਰੋ ਬਹੁਤ ਔਖਾ ਹੈ ਨਾਲੇ ਸੀਮਿੰਟ ਵੀ ਯਾਰ ਬਹੁਤ ਜ਼ਿਆਦਾ ਮਹਿੰਗਾ। ਦਸ ਮਿੰਟ ਵੀ ਆਨੀ ਇੱਟ ਕਿੰਨੀ ਮਹਿੰਗੀ ਹੋ ਗਈ ਹੁਣ।
ਇੱਟ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਨੀ ਕੋਈ ਘਰ ਪਾ ਸਕਦਾ ਹੈਗਾ ਚੇ ਅਸੀਂ ਲਈ ਤ ਪਤਾ ਨੀ ਛੇ ਹਜ਼ਾਰ ਮੰਗੂ ਹੁਣ ਨੌ ਹਜ਼ਾਰ ਵਾਂਗੂ ਹੋ ਰਹੀ ਹੈ ਲੈਣੀ ਆ ਤਾਂ ਲੈ ਲਓ ਨਹੀਂ ਲੈਣੀ ਟਣਾ ਲਓ ਨੌ ਹਜ਼ਾਰ ਦੀ ਪੱਕੀ ਆ।
ਨੌ ਹਜ਼ਾਰ ਦੀ ਇੱਟਾਂ ਹਲੇ ਜਿਹੜੀਆਂ ਦੂਜੀਆਂ ਟੈਰਲ ਇੱਟਾਂ
ਹਾਂ ਉਹ ਤਾਂ ਉਹ ਤਾਂ ਉੱਤੇ ਨੇ ਗੀਆਂ ਉਹਨਾਂ ਦਾ ਤਾਂ ਲੈਵਲ ਹੀ ਉੱਤੇ ਆ।
ਹਮ ਟਾਇਲਟ ਤਾਂ ਉਦੋਂ ਤੇ ਜੇ ਡਿਜ਼ਾਇਨ ਵਗੈਰਾ ਪਾਉਣਾ ਤਾਂ ਉਹਦਾ ਖਰਚਾ ਅਲੱਗ ਤ ਬਹੁਤ ਖਰਚਾ ਬਈ ਕਿੰਨਾ ਮਰਜ਼ੀ ਕਰ।
ਖਰ ਖਰਚੇ ਖਰਚਾ ਹੁਣ ਸਾਡਾ ਹਾਲੇ ਤੱਕ ਕੋਠੀ 'ਤੇ ਪੱਚੀ ਤੀਹ ਲੱਖ ਲੱਗ ਗਿਆ ਪੱਚੀ ਵਾਂਗੂ
ਹਮ ਸਾਨੇ ਬਾਰਾਂ ਚ ਪਾਈ ਸੀ ਸਾਨੇ ਕੋਠੀ ਬਾਰਾਂ ਚ ਪੀ ਸੀ। ਜੀ
ਫਿਰ ਕਿ ਕਿੱਥੇ ਹਾਂ ਕਿੱਥੇ ਬਾਰਾਂ ਲੱਖ ਕਿੱਥੇ ਵੀਹ ਲੱਖ ਹਾਲੇ
ਇਹ ਤਾਂ ਮਹਿੰਗਾ ਹੀ ਦਾ ਸਿਸਟਮ ਹਾਲੇ ਸਾਨੇ ਪੀਓ ਪੀ ਵਗੈਰਾ ਕੁਛ ਨੀ ਕਰਾਈ ਕੱਪ ਗੂੜ ਕੁਛ ਨੀ ਭਰਾਏ ਹੈਗੇ ਰਸੋਈ ਹੈ ਕੁਛ ਨੀ ਕਰਾਇਆ ਰਸੋਈ ਦਾ ਬ ਸਾਰ ਟਾਕੀਆਂ ਮੂਰੀਆਂ ਲਵਾਈਆਂ ਨੇ ਇਹਦੇ ਤੇ ਸੱਤਰ ਹਜ਼ਾਰੁਪਆ ਲੱਗ ਗਿਆ ਸਾਡਾ
ਬਸ ਟਾਕੀਆਂ ਮੂਰੀਆਂ ਅਸੀਂ ਵੀ ਹੁਣ ਪਹਿਲਾਂ ਟਾਕੀਆਂ ਮੂਰੀਆਂ ਕਰਾਵਾਂਗੇ ਕਿਉਂ ਆਇਆ ਕਿਹਰਾ ਮੀਂਹ ਮੂੰ ਜਿਹਾ, ਅੰਦਰ ਆਉਣਾ ਹੋ ਹੋ ਜੂਗਾ
ਸਾਨੂੰ ਤਾਂ ਨੀਲਾ ਉਹ ਕੀ ਕਹਿੰਦੇ ਹੁੰਦੇ ਨੇ ਹਰਾ ਕੱਪੜਾ ਨ ਜਿਹੜਾ ਹਰਾ ਕੱਪੜਾ ਲਾ ਕੇ ਨਾ ਬਾਹਰ ਦੀ ਠੀਕ ਹੈ, ਅੰਦਰ ਵੀ ਸਣੇ ਪੱਲੀਆਂ ਪਾਈਆਂ ਹੋਈਆਂ ਸੀਗੀਆਂ ਤੇ ਉਹਨਾਂ ਨਾਲ ਅੱਜ ਤੱਕ ਸਾਡੇ ਕਦੇ ਹਨੇਰੀ ਅੰਦਰ ਨੀ ਆਈ ਸੀ ਕੁਛ ਕੁਛ ਵੀ ਨਾ ਕਦੇ ਸਾਡੇ ਪਾਣੀ ਆਇਆ ਸੀਗਾ
ਕਈ ਵਾਰ ਜਦੋਂ ਜ਼ਿਆਦਾ ਹਨੇਰੀ ਆ ਜਾਂਦੀ ਹੈ ਨਾ ਉਹਨਾਂ ਨੂੰ ਜਿਵੇਂ ਆਪਾਂ ਬਾਹਰ ਪੱਲੀ ਲਾ ਦਿੰਦੇ ਹਾਂ ਜਾਂ ਬਾਹਰ ਹਰਾ ਕੱਪੜਾ ਲਾ ਕੇ ਅੰਦਰਲੇ ਪਾਸੇ ਪੱਲੀ ਲਾ ਦਿੰਦੇ ਆਂ। ਉਹਦੇ ਵਿਚਾਲੇ ਨਾ ਉਹਦੀ ਪਲਾਸਟਿਕ ਦੀ ਸ਼ੀਟ ਆਉਂਦੀ ਆ, ਬਹੁਤ ਮੋ ਸੱਤ ਸ਼ੀ ਦੀ ਉਹ ਲਾ ਦੇ ਵੀ ਮਜਾਲ ਏ ਬੀ ਪਾਣੀ ਅੰਦਰ ਆ ਜੇ ਯਾ ਹਨੇਰੀ ਦਾ ਰੇਤਾ ਅੰਦਰ ਆ ਜਾਏ
ਬਸ ਪਤਾ ਪ੍ਰੋਬਲਮ ਕੀ ਹੈ, ਫੇਰ ਨਾ ਤੁਸੀਂ ਔਪਨ ਨੀ ਕਰ ਸਕਦੇ ਹੁਣ ਜਿਵੇਂ ਰਾ ਸਾਡਾ ਏ ਸੀ ਸੀ, ਜਿਹੜਾ ਕੰਮ ਨੀ ਕਰ ਰਿਹਾ ਫਿਰ ਸਾਨੂੰ ਨਾ ਮੂਹਰੀ ਖੋਲ ਤੀ, ਤੇ ਮੂਹਰੀ ਖੋਲ ਕੇ ਨਾ ਇੰਨੀ ਠੰਡੀ ਹਵਾ ਆ ਰਹੀ। ਸਿਗੀ ਬਾਹਰ ਦੀ ਕੁਦਰਤੀ। ਆਹ ਚੀਜ਼ਾਂ ਨੂੰ ਦੇਖਣ ਲਈ, ਆਹ ਚੀਜ਼ਾਂ ਇੰਜੋਏ ਕਰਨ ਵਾਸਤੇ ਹੀ ਲਵਾਈਆਂ ਨੇ, ਯਾਰਾ
ਪਤਾ ਕੀ ਹੈ ਹੁਣ ਜਿੱਥੇ ਆਪਾਂ ਰਹਿ ਰਹੇ ਹਾਂ ਤੇ ਹੁਣ ਜਿਹੜਾ ਸਾਡਾ ਤੇ ਔ ਕਮਰਾ, ਉਹਦੇ ਚ ਸੀਂ ਫੁੱਲ ਕਵ ਜਲਾਈ ਹੋਈ ਆ। ਏ ਸੀ ਚੱਲੋ ਚ ਚੱਲੀ ਜਾਂਦਾ ਹਲੇ ਉਸ ਵਿੱਚ ਚ ਪੈਣ ਨੀ ਲੱਗੇਗਾ, ਕਿਓਂ ਹਲੇੇ ਏ ਸੀ ਦਾ ਟਾਈਮ ਹੈ ਨੀ, ਪਰ ਐ ਕੂਲਰ ਨਾਲ ਸਰੀ ਜਾਂਦਾਂ ਐ। ਫੇਰ ਜੇੜਾ ਦੂਜਾ ਬੈੱਡ ਰੂਮ ਆ ਔਦੇ ਵਿਚ ਕੂਲਰ ਐ, ਚੱਲ ਔਦੇ ਚ ਹੈਨਾ ਅਜੀ ਹਰਾ ਕੱਪੜਾ ਲਾਇਆ ਹੋਯੈ, ਬਾਹਰ ਵੱਡਾ ਜੇੜੀ ਔ ਨੀ ਹੁੰਦੀ ਤਰਪਾਲ ਪੋਣੇ ਹੁੰਣੇ ਆ।
ਹੂੰ।
ਬੰਨੀ ਹੋਈ ਆ ਵੱਡੀ ਖਿੜਕੀ ਤੇ, ਚਲੋ ਜੇੜੇ ਟੈਮ ਬੰਦੇ ਨੇ ਚੱਕਣੀ ਆ ਚੱਕ ਦੋ ਦਿਣੇ ਦਿਨੇ ਰਾਤ ਨੂੰ ਜੇ ਹਵਾ ਹੁਵਾ ਚੱਲਦੀ ਐ ਨੇਰੀ ਔਂਦੀ ਐ ਤਾਂ ਉਨੂੰ ਥੱਲੇ ਡੇੱਗ ਦਿੰਣੇ ਆ ਵੀ ਚੱਲ ਰੇਤਾ ਅੰਦਰ ਨੀ ਆਊਗਾ।
ਤਰਪਾਲ ਦਾ ਸਿਸਟਮ ਤਾਂ ਅਸੀਂ ਵੀ ਸੋਚਿਆ ਸੀਗਾ, ਕਿਉਂਕਿ ਜੇ ਸਾਡੀ ਨਾ ਜੇੜੀ ਇੱਕ ਅਹੋ ਡਰਾਇੰਗ ਰੂਮ ਦੀ ਮੋਰੀ ਐ। ਠੀਕ ਹੈ ਉਹ ਟੇਡੀ ਐ ਮਤਲਬ ਐਵੇਂ ਉਦੇ ਚ ਪ੍ਰੋਪਰ ਸ਼ੀਸ਼ਾ ਹੀ ਪਿਆ ਹੋਯੈ ਫਿਕਸ ਸ਼ੀਸ਼ਾ। ਔ ਫਿਰ ਐਵੇਂ ਕਿਆ ਸ ਵੀੜੀ ਲੱਕੜ ਹੈ ਨਾ ਔ ਨਾ ਹੋ ਜੇ ਕਿਤੇ। ਸ਼ੀਸ਼ਾ ਤੇ ਔ ਖ਼ਰਾਬ ਨਾ ਹੋਜੇ। ਤਾਂ ਅੱਗੇ ਨਾ ਤਰਪਾਲ ਪਾਲੋ, ਯਾ ਮਤਲਬ ਓਹ ਹਰਾ ਕੱਪੜਾ ਜੇੜਾ ਪੂਰਾ ਪ੍ਰੋਪਰ ਸਾਡੇ ਨਾਨਕੇਆਂ ਈ ਪਾਯਾ ਹ ਹੈ ਗੱਡੀ ਤੇ ਫਿਰ ਧੁੱਪ ਨੀ ਲੱਗਦੀ ਹੈਗੀ।
ਸਹੀ ਹੈ ਸਹੀ ਹੈ ਗੱਡੀ ਆ ਜਿੱਥੇ ਅਪਾਂ ਗੱਡੀ ਖਡਾਉਂਣੇ ਆਂ ਤੇ ਮੂਹਰੇ ਤੇ ਹਰਾ ਕੱਪੜਾ ਚਾਹੀਦੈ ਚਾਹੀਦਾ, ਸੇਕ ਨੀ ਅੰਦਰ ਲੱਗਦਾ ਹੈਗਾ।
ਫੇਰ ਡੈਡੀ ਕੈੰਦੇ ਵੀ ਥੁਣੇ ਲਵਾਈਆਂ ਕਿਓ ਨੇ ਇਹ ਜੇ ਥੁਨੇ ਲੁਕੋਣੀਆਂ ਈ ਨੇ, ਸ਼ੋਅ ਵਾਸਤੇ ਤਾਂ ਲਵਾਈਆਂ ਨੇ ਮੈਂ ਖੈ ਸ਼ੋਅ ਕਾਹਦੀ ਖਰਾਬ ਹੋਜ
ਅਹਾਂ ਸ਼ੋ ਕਾਦੀ ਆਪਾਂ ਦੇਖ ਰੇ ਹਾਂ ਜੇੜਾ ਅੰਦਰ ਆਊਗਾ, ਦੇਖੂਗਾ ਦੇਖ ਦੇਖੂ ਵੀ ਤਾਂ ਹੀ ਜੇ ਰੈਹੇਣ ਯਾ ਰੈਣਗੀਆਂ ਤਾਂ ਜੇ ਅਪਾਂ ਢੱਕਾਂਗੇ।ਹਾਂ ਹਾਂ, ਓਹ ਚੀਜ਼ ਚ ਤਾਂ ਚਾਹੀਦੈ ਚਾਹੀਂਦੈ ਯਾਰ ਪੜ੍ਹਦਾ ਅਸੀਂ ਵੀ ਲਵਾਵਾਂਗੇ ਹੁਣ। ਧੁੱਪ ਸਿੱਧੀ ਅੰਦਰ ਆਊਗੀ ਨਹੀਂ ਤਾ।
ਹਾਂ ਅਸੀਂ ਵੀ ਮੈਂ ਕਿਹਾ ਸੀਗਾ ਮੰਮਾ ਨੂੰ ਬਾਕੀ ਅਸੀਂ ਬਣਵਾਵਾਂਗੇ ਪੈਲਾਂ ਓਹ ਪ੍ਰੋਪਰ ਬਣਾ ਕੇ ਯਾ ਤਾਂ ਫੇਰ ਓਦਾਂ ਯਾ ਫਿਰ ਖਰੀਦ ਕੇ। ਆਹੀ ਵੋਕਸ਼ਨ ਨੇ, ਜੇੜਾ ਸਾਨੇ ਹਰਾ ਕੱਪੜਾ ਤਾਰੇਆ ਮੋਰੀਆਂ ਤੋਂ ਓਹੀ ਔਦੀਔ ਤਰ ਭਾਲ ਬਣ ਜੂਗੀ ਆਪਾਂ ਤਾਂ ਕੰਮੇ ਸਾਰਣੈ।
ਵਧੀਆ ਹਰਾ ਕੱਪੜਾ ਤਾਂ ਧੁੱਪ ਵਾਸਤੇ ਹੁੰਦਾ।
ਧੁੱਪ ਵਾਸਤੀ ਹੈ ਬਸ।ਤਰਪਾਲ ਤਾਂ ਲੱਗ ਚੀਜ਼ ਹੈ ਓਹ ਤਾਂ ਫੈਰ ਪੂਰਾ ਹੀ ਫਰੰਟ ਕਵਰ ਕਰ ਲੂ, ਓਹ
ਤਰਪਾਲ ਨੀ ਹਰੇ ਕੱਪੜੇ ਚੋਂ ਆਏ ਆ ਹਵਾ ਅੰਦਰ ਬਾਹਰ ਹੁੰਦੀ ਰੈੰਦੀ ਆ।ਤਰਪ
ਹਾਂ ਹਵਾ ਦਾ ਤਾਂ ਕੋਈ ਇਸ਼ੂ ਨੀ ਹੈਗਾ। ਬਸ ਐਵੇਂ ਐਵੀ ਧੁੱਪ ਨਾ ਪਵੇ ਧੁੱਪ ਤੋ ਬ
ਧੁੱਪ ਤਾ ਹਰਾ ਕਪ ਹਰਾ ਕੱਪੜਾ ਧੁੱਪ ਆਰਾਮ ਨਾਲ ਬੋਚਦੈ, ਫੇਰ ਓਥੇ ਜਾਕੇ ਹਰਾ ਕੱਪੜਾ ਹੀ ਲਾਵੇ ਤਰਪਾਲ ਨਾਲੇ ਮੈੰਗੀ ਕੋਈ ਵੀਗ ਨਾਲੋ ਤਾਂ।
ਹਾਂ ਔਹੀ ਕਹਾਂਗੇ ਔਹੀ ਕਿਹੈ ਮੈਂ। ਦੇਖਦੇ ਹੋ ਜਲਾਉਣਗੇ ਹਮ ਚਲੋ ਠੀਕ ਹੈ ਓਕੇ, ਬਾਈ ਸਤਿ ਸ੍ਰੀ ਅਕਾਲ